ਹੈਲੋ! ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਹੋਰ ਕਿ ਹਾਲ ਹੈ?
ਹਾਂਜੀ ਹਾਂਜੀ -ਹਾਂਜੀ ਵਧੀਆ। ਤੁਸੀਂ ਸੁਣਾਓ?
ਜੀ ਠੀਕ
ਹਮ ਬਸ ਹੁਣ ਹਾਂ ਬਸ ਸੋ ਨੀ ਲੱਗੇ ਸੀ ਤੁਸੀਂ ਸਾਨੂੰ ਫੋਨ ਹੀ ਨਹੀਂੀ ਕਰਦੇ ਮੈਂ ਕਿਹਾ ਅੱਸੀ ਕਰਕੇ ਤੁਹਾਡੇ ਨਾਲ ਗੱਲ ਕਰ ਲਈਏ
ਠੀਕ ਕੀਤਾ, ਠੀਕ ਵਧੀਆ ਜੀ ਹੋਰ ਕੀ ਕਰ ਰਹੇ ਅੱਜ ਕੱਲ ਤੁਸੀਂ? ਸੂਟ ਵਗੈਰਾ ਸਟਿਚ ਕਰ ਲਏ ਤੁਸੀਂ ਆਪਣੇ?
ਹਾਂਜੀ -ਹਾਂਜੀ ਤੁਹਾਨੂੰ ਯਾਦ ਹੋਣਾ ਤੁਹਾਡੇ ਨਾਲ ਲੈ ਕੇ ਆਏ ਸੀ ਨਾ ਅਸੀਂ। ਜਦੋਂ ਘੁੰਮਣ ਗਏ ਸੀ। ਹਾਂਜੀ -ਹਾਂਜੀ, ਯੇਲੋ ਕਲਰ ਵਾਲਾ। ਹਾਂ ਉਹ ਮੈਂ ਸਟਿਚ ਕਰ ਲਿਆ ਹੈਗਾ ਏ।
ਅੱਛਾ! ਕਰ ਲਿਆ, ਚਲੋ। ਠੀਕ ਐ ਤੁਸੀਂ ਆਪੇ ਕਰ ਲਿੰਦੇ ਲੈਸ ਵਗੈਰਾ ਵੀ ਲਾਈ ਹੈ
ਹਾਂਜੀ ਹਾਂਜੀ ਲੈਸ ਵੀ ਲਗਾਈ ਐ, ਜਿਹੜਾ ਹੁਣ ਦੂਸਰਾ ਲਿਆਂਦਾ ਦਾ ਸੀ ਮੰਮੀ ਦਾ ਲਿਆਂਦਾ ਸੀ ਜਿਹੜਾ ਔ ਹੁਣ ਕੱਲ ਦੇਖਾਂਗੀ ਕੱਲ ਕਟਿੰਗ ਕਰਾਂਗੇ ਦੀ
ਅੱਛਾ ਅੱਛਾ ਠੀਕ ਹੈ ਔਰ ਤੇ ਤਾਂ ਲੈਸ ਲੱਗੀ ਹੋਈ ਸੀ ਨਾ।
ਹਾਂ ਹਾਂ ਉਹਦੇ ਤੇ ਲੈਸ ਲੱਗੀ ਹੋਈ ਥੋੜ੍ਹੀ ਬਾਜੂ ਵਗੈਰਾ ਤੇ ਨੀ ਹੈਗੀ ਉਹ ਮੈਂ ਮੈਚ ਕਰਕੇ ਲੈ ਆਂਵਾਂਗੀ ਬਾਜ਼ਾਰ
ਅੱਛਾ ਚਲੋ ਵਧੀਆ ਠੀਕ ਤੁਸੀਂ ਸੀ ਲੈਂਦੇ ਆ ਨਾ ਆਪੇ ਏ ਵੀ ਅੱਛਾ, ਨਹੀਂ ਨਹੀਂ ਮੈਂ ਨੀ ਅਜੇ ਕੀਤਾ ਅਜੇ ਧਿਆਨ ਹੀ ਨੀ ਬਸ ਜਾਰੀ ਬਿਜੀ ਕੰਮ ਚ ਹੀ ਹੈ, ਤੇ ਨਹੀਂ ਧਿਆਨ ਲੱਗਾ, ਹਾਂ ਉਹ ਫਿਰ ਮੈਂ
ਔਹੀ ਨਾ ਸਾਨੂੰ ਇਹ ਹੁੰਦਾ ਨਾ ਕਿ ਚਲੋ ਕਿੱਧਰੇ ਇੱਧਰ ਉਧਰ ਆਉਣਾ ਜਾਣਾ ਕੋਈ ਗੁਰਦੁਆਰੇ ਜਾਂ ਕਿੱਧਰੇ ਫਿਰ ਹੁੰਦਾ ਹੈ ਕਿ ਚਲੋ ਕੋਟਨ ਦੇ ਸੂਟ ਨੇ, ਤੇ ਅੱਜ ਕੱਲ੍ਹ ਉਹੀ ਵਧੀਆ ਲੱਗਦੇ ਨੇ ਹਲਕੇ ਫੁਲਕੇ ਪਾਣੇ।
ਹਾਂਜੀ ਹਾਂ
ਹੋਰ ਤੁਸੀਂ ਵੀ ਤੇ ਲਿਆ ਸੀ, ਆਪਣੀ ਮੰਮੀ ਵਾਸਤੇ।
ਹਾਂ ਮੰਮੀ, ਆਹ ਹਾਂ, ਮੰਮੀ ਨੂੰ ਆ ਗਿਆ ਮੰਮੀ ਨੇ ਦੇ ਦਿੱਤਾ ਸੀ ਆਪਣਾ ਸ਼ਾਇਦ ਹਾ, ਕਹਿੰਦੇ ਪਏ ਸੀੇ ਵਧੀਆ ਹੂ, ਹਾਂ ਮੈਂ ਵੀ ਅਪ
ਹਾਂ ਨੀ ਉਹ ਕਲਰ ਅੱਛਾ ਸੀ, ਸੀ ਗ੍ਰੀਨ ਕਲਰ ਸੀ ਨਾ ਔ ਵਾਲਾ
ਹਾਂਜੀ ਆ ਥੋੜਾ ਗ੍ਰਰੀਨ ਵੀ ਤੇ ਸੀ ਗ੍ਰੀਨ ਮ ਮਿਕਸ ਜਿਹਾ ਕਲਰ ਸੀ ਨਾ ਪੂਰਾ ਗ੍ਰੀਨ ਹੈ ਨਾ ਹਾਂ ਮੰਮੀ ਦੀ ਪਸੰਦ ਦਾ ਕਲਰ ਸੀ ਨਾ ਔ।
ਹਾਂ ਪਹਿਲੇ ਮੈਂ ਵੀ ਸੋਚਿਆ ਸੀ, ਪਰ ਸਾਡੇ ਮੰਮੀ ਕੋਲੋਂ ਕਲਰ ਨਾ ਦੋ ਤਿੰਨ, ਜ਼ਿਆਦਾ ਹੀ ਹੋਣੇ ਨੇ ਉਹ ਕਲਰ। ਸਰਦੀਆਂ ਵਾਲੇ ਅਹ ਸੂਟਾਂ ਵਿੱਚ ਵੀ ਉਹ ਕਲਰ ਨੇ, ਗਰਮੀਆਂ ਵਿੱਚ ਵੀ ਬੜੇ ਉਹ ਵਾਲੇ ਕਲਰ ਹੈਗੇ ਨੇ।
ਫੇਰ ਕਈ ਵਾਰੀ ਇਕੱਠੇ ਹੋ ਜਾਂਦੇ ਐ, ਇੱਕੋ ਕਲਰ ਬਾਰ।
ਹਾਂ ਬਸ ਫੇਰ ਮੈਂ ਤਾਂ ਹੀ ਨਹੀਂ ਲਿਆ, ਮੈਂ ਕਿਹਾ ਨਹੀਂ ਕੁਛ ਅਲੱਗ ਜਾ ਲੈਂਨੇ ਆਂ, ਤੇ ਤੁਹਾਡੀ ਦੀਦੀ ਨੂੰ ਵੀ ਆ ਗਿਆ ਸੀ ਪਸੰਦ।
ਹਾਂ ਦੀਦੀ ਨੇ ਵੀ ਉਹ ਪਰਪਲ ਜਿਹਾ ਵੇਖਿਆ ਜੇ ਲਿਆ ਨੀ ਹਜੇ ਜਾਂ ਆਪੇ ਲੈ ਜਾਣਗੇ ਫਿਰ ਜਦੋਂ ਮਨ ਹੋਏ ਗਾ ਨਾ
ਅੱਛਾ ਪਰਪਲ ਵਾਲਾ ਮੈਨੂੰ ਯਾਦ ਨਹੀਂ ਆ ਰਿਹਾ ਅੱਛਾ ਠੀਕ ਹੈ ਠੀਕ ਹੈ ਮੇਰੇ ਯੈਲੋ ਵਰਗਾਈ ਸੀ ਉਹ ਸੇਮ
ਹਾਂ ਹਾਂਜੀ ਜੀ ਹਾਂਜੀ ਹਾਂ ਨਹੀਂ ਸੇਮ ਨਹੀਂ ਸੀ ਉਹ ਹੋਰ ਹੀ ਉਹਦੇ ਥੱਲੇ ਗੋਲਡਨ ਜਾਂ ਪੱਟਾ ਸੀ ਪੱਟੀ ਸੀ
ਡਨ ਵਾਲਾ ਠੀਕ ਹੈ ਨਹੀਂ ਉਹ ਤੇ ਤੁਹਾਡਾ ਸੀ ਨਾ
ਨਹੀਂ ਨਹੀਂ ਉਹ ਮੇਰਾ ਤਾਂ ਪਿੰਕ ਗੁਲਾਬ ਬੀ ਸੀ ਨਾ ਜਿਹਦੇ ਨਾਲ ਚਿੱਟੀ ਚੁੰਨੀ ਸੀ ਗਢ ਦੀ ਜਿਹਦੇ ਉੱਪਰ ਥੋੜੇ ਸਿਤਾਰੇ ਸਿਤਾਰੇ ਜੇ ਲੱਗੇ ਪਏ ਸੀ ਨਾ ਗੋਲ ਸ਼ਾਈਨ
ਸਮਝ ਲੱਗ ਗਈ ਹਾਂ ਜਿਹੜਾ ਮੈਂ ਵੀ ਯੇਲੋ ਲਿਆ ਵੈਸੇ ਕਲਰ ਤੇ ਬੜਾ ਵਧੀਆ ਪਰ ਲੇਕਿਨ ਉਹ ਜਿਵੇਂ ਮੇਰੀ ਲੈਂਥ ਜ਼ਿਆਦਾ ਏ ਨਾ ਪਰ ਉਹਦੀ ਹਾਂ ਸੂਟ ਦੀ ਲੈਂਥ ਨੀ ਇੰਨੀ ਜ਼ਿਆਦਾ ਹੈਗੀ ਸੀ
ਅੱਛਾ
ਮਤਲਬ ਉਸ ਕਹਿ ਲੋਓ ਕਿ ਕੋਡ ਸੈਟ ਟਾਈਪ ਹੀ ਬਣਿਆ ਹੈ ਜਿਵੇਂ ਗੋਡਿਆਂ ਤੱਕ ਕਹਿ ਲਓ ਹਾਂ ਬਸ ਓਨਾ ਹੀ ਬਣਿਆ ਓਨਾ ਹੀ ਬਣਨਾ ਸੀ ਕਿਉਂਕਿ ਉਹਦੀ ਲੈਂਥ ਨਹੀਂ ਸੀ ਨਾ ਹੀ ਉਹਨੂੰ ਥੋੜਾ ਲੈਂਥ ਕਰਨ ਲਈ ਨਾ ਹੀ ਦੇ ਨਾਲ ਕੱਪੜਾ ਵੀ ਮਤਲਬ ਕਹਿ ਲੋਓ ਪੂਰਾ ਸੂਰਾ ਹੀ ਸੀ ਸਾਈਡ ਤੋਂ ਬਾਜੂ ਨਿਕਲਣੀ ਸੀ ਹਾਂ ਕੁਛ ਕਹਿੰਦੇ ਕਿ ਲੈਸ ਲਗਾ ਕੇ ਥਾਨੂੰ ਥੋੜ੍ਹਾ ਜਿਹਾ ਵਧਾਇਆ ਜਾਏ ਪਰ ਐਸਾ ਕੁਛ ਨਹੀਂ ਹੋਇਆ ਇਹ ਕਿ ਚਲੋ ਫਿਰ ਮੈਂ ਜਦੋਂ ਬਣਾਇਆ ਨਾ ਤੇ ਮੈਂ ਪਾਇਆ ਤੇ ਮੰਮੀ ਕਹਿੰਦੇ ਠੀਕ ਕਿ ਅੱਜ ਕੱਲ ਇੰਨੇ ਇੰਨੇ ਚੱਲਦੇ ਪਏ ਯਾਂ ਕੋਈ ਗੱਲ ਨੀ ਸਹੀ ਏ ਨਹੀਂ ਤਾਂ ਵੈਸੇ ਮੇਰੀ ਫੁੱਲ ਲੈਂਥ ਫੋਰਟੀ ਫਾਈਵ ਜਾਂ ਫੋਰਟੀ ਸਿਕਸ ਬਣਦੀ ਏ ਫੋਰਟੀ ਫਾਈਵ ਵੀ ਬਣ ਜਾਂਦੀ ਹੈ ਪਰ ਜ਼ਿਆਦਾਤਰ ਮੈਂ ਕੋਸ਼ਿਸ਼ ਫੋਰਟੀ ਸਿਕਸ ਸਧ ਕਰਦੀ ਆਂ ਪਰ ਉਹ ਪੂਰਾ ਫੋਟੀ ਬਣਿਆ ਏ ਕਹਿ ਲੋਓ ਕਿ ਕੋਡ ਸੈਟ ਟਾਈਪ ਬਣ ਗਿਆ ਏ
ਚਲੋ ਠੀਕ ਹੈ ਅੱਜ ਕੱਲ ਸਭ
ਹਾਂ ਪਜਾਮਿਆਂ ਦੀ ਵੀ, ਜਿਹੜਾ ਨੀਚੇ ਉਹਦਾ ਬੋਟਮ ਸੀ, ਸਲਵਾਰ ਵਾਲਾ ਉਹ ਵੀ ਕੱਪੜਾ ਠੀਕ ਏ ਮਤ ਲਬ ਜਿਆਦਾ ਖੁਲਾ ਕਪ ਪੜਾ ਨੀ। ਪਰ ਇੱਕ ਗੱਲ ਹੈਗੀ ਏ, ਓਸ ਜਿਹੜੀ ਸਲਵਾਰ ਦਾ ਕੱਪੜਾ ਏ ਨਾ ਅਗਰ ਤੁਆਡਾ ਵੀ ਰੇਓਨ ਦੇ ਵਿੱ- ਚ ਈ ਹੋਏਗਾ ਤੇ। ਉਹਨੂੰ ਤੁਸੀਂ ਭਿਗੋ ਕੇ ਫੇਰ ਕਟਿੰਗ ਕਰਨੀ ਉਹਦੀ, ਅਗਰ ਏਦਾ ਈ ਕਟਿੰਗ ਕਰੋਗੇ, ਓਹ ਕੱਪੜਾ ਸਿਕੁੜ ਜਾਣਾ ਏ।
ਅੱਛਾ ਅੱਛਾ।
ਕਿਉਂਕਿ ਮੈਂ ਉਹਦੇ ਨਾਲ ਦਾ ਨਾ ਅੱਗੇ ਇੱਕ ਆਪਣਾ ਪਲਾਜ਼ੋ ਸੀਤਾ ਸੀ ਨਾ ਉਹ ਪੂਰੀ ਲੈਂਥ, ਮੈਂ ਬਿਲ ਕਲ ਸਹੀ ਬਣਾਈ ਸ ਸੀ ਪਰ ਜਦੋਂ ਉਹਨੂੰ ਮੈਂ ਧੋਤ ਤਾ ਨਾ ਉਹਦੀ ਲੈਂਥ ਦੋ, ਪਤਾ ਨੀ ਢਾਈ ਇੰ ਚ ਘੱਟ ਗੀ। ਪਜਾਮੇ ਦੀ। ਇਸ ਕਰਕੇ ਫਿਰ ਮੈਂ
ਅੱਛਾ, ਮਤਲਬ ਪਲੇਨ ਐ ਤਾਡਾ ਏਨਾਂ ਰ ਪਲੇਨ ਸੀ? ਕਿ ਓਹੀ ਸੀ
ਨਾ ਪਲੇਨ ਏ ਪਲੇਨ। ਸ਼ਰਟ ਦਾ ਕੱਪੜਾ ਅ ਦੂਸਰਾ ਏ, ਸ਼ਰਟ ਦਾ ਕੱਪੜਾ ਥੋੜਾ ਉਹਦੇ ਚ ਪੈ ਜਾਂਦਾ ਐ ਗ੍ਰੇਸ ਕੋਟਨ ਚ। ਤੇ ਜਿਹੜਾ ਉਹਦੇ ਨਾਲ ਬੋਟਮ ਏ ਨਾ, ਉਹ ਰਿਓਨ ਦੇ ਵਿੱਚ ਜੇ ਥੋੜਾ ਕਹਿ ਲੋ ਕਿ ਜਿਵੇਂ ਲੇਲਣ ਟਾਈਪ ਏ।
ਅੱਛਾ, ਹਾ ਮੇਰਾ ਜਿਹੜਾ ਪਰਪਲ ਏ ਨਾ ਉਹਦੇ ਉਹਦਾ ਓ ਹੋਏਗਾ ਸ਼ਾਇਦ।
ਹਾਂ ਮੰਮ ਅ ਸਾਡੇ ਵੀ ਮੰਮੀ ਦੀ ਸਲਵਾਰ ਦਾ ਕੱਪੜਾ ਉਹੀ ਏ। ਸਗੋਂ ਮੰਮੀ ਮੈਨੂੰ ਕਹਿੰਦੇ ਏ, ਕਿ ਤੂੰ ਪਹਿਲਾਂ ਈ ਕਟਿੰਗ ਕੀਤੀ ਨੀ ਨਾ ਬ ਸੀਤਾ ਐ ਤੇ ਪਹਿਲਾਂ ਈ ਪਾਣੀ ਚ ਪਾਤਾ ਏ ਮੈਂ ਕਿਆ ਪਾਣੀ ਚ ਮੈਂ ਏਸੇ ਕਰਕੇ ਪਾਇਆ ਕਿ ਜਿਹੜਾ ਉਹਨੇ ਥੋੜਾ ਸ਼ਰਿੰਕ ਹੋਨਾ ਹੋਏਗਾ ਹੋਜੇਗਾ।
ਹਾਂ। ਠੀਕ ਐ ਉਹ ਵੀ
ਹਾਂ ਉਹੀ ਮੈਂ ਕਿਆ ਜੇ ਤੁਆਡਾ ਵੀ ਅਗਰ ਕੱਪੜਾ ਉਸ ਤਰ੍ਹਾਂ ਦਾ ਈ ਹੋਏਗਾ ਨਾ, ਤੇ ਪਹਿਲੇ ਉਹਨੂੰ ਪਾਣੀ ਚੋਂ ਕੱਢ ਲੈਣਾ।
ਕੱਢ ਲਾਂਗੇ। ਹਾਂ, ਠੀਕ।
ਹਾਂ, ਫੇਰ ਜਿੰਨਾ ਓਹਨੇ ਸ੍ਰਿੰਕ ਹੋਣਾ ਹੋਏਗਾ ਓਨਾ ਹੋ, ਜਾਏਗਾ।
ਹਾਂ ਠੀਕ ਹੈ, ਆਹ ਨਹੀਂ ਤੁਹਾਡਾ ਪੀਲਾ ਤਾਂ, ਮੈਨੂੰ ਹੀ ਬੜਾ ਪਸੰਦ ਸੀ। ਪਰ ਪੀਲਾ ਮੈਂ ਵੀ ਹੁਣ ਹੀ ਹਜੇ ਸਵਾਇਆ, ਹਜੇ ਮੈਂ ਸਗੋਂ ਪਾਇਆ ਵੀ ਨੀ ਸਵੇਰੇ ਵੇਖਾਂਗੀ, ਪਾਵਾਂਗੀ ਸਵੇਰੇ 'ਗੁਰਪੁਰਬ' ਮੈਂ ਕਿਹਾ
ਮੈਂ ਵੀ, ਇਹੀ ਸੋਚਿਆ ਰਿਹਾ ਸੀ, ਕਿ ਚਲੋ, ਕੱਲ ਗੁਰਪ੍ਰਬ ਤੇ, ਗੁਰਪ੍ਰਬ ਤੇ ਮੈਂ, ਪਾਵਾਂਗੀ।
ਹਾਂਜੀ। ਆਹੋ ਮੈਂ ਕੱਢਿਆ ਹੁਣ, ਪ੍ਰੈਸ ਵਗੈਰਾ ਕੀਤਾ ਸਵੇਰੇ ਵੇਖਾਂਗੇ ਜਾਵਾਂਗੇ ਗੁਰਦੂਆਰੇ ਅਸੀਂ ਵੀ ਲਗਾਣੀ ਹੈ ਨਾ, ਸ਼ਬੀਲ ਵਗੈਰਾ ਸਵੇਰੇ ਤੇ, ਹਦੀ ਸਾਰਾ ਦਿਨ ਸਾਨੂੰ ਟਾਈਮ ਹੀ ਨੀ ਹੋਣਾ। ਪਰ ਸਵੇਰੇ-ਸਵੇਰੇ ਗੁਰਦੁਆਰੇ ਹੋ ਆਵਾਂਗੇ ਨਾ ਹਾਂ।
ਠੀਕ ਆ ਸਾਡੇ ਵੀ, ਇੱਥੇ ਕੱਲ ''ਸ਼ਹੀਦੀ ਗੁਰਪੁਰਬ' ਏ। ਅਸੀਂ ਵੀ ਅੱਜ ਸਾਡੇ ਤੇ, ਗੁਰਦੁਆਰਾ ਕੋਲ ਹੀ ਹੈ ਨਾ, ਸਿੰਘ ਸਭਾ ਗੁਰਦੁਆਰਾ ਸਾਡੇ ਘਰ ਤੋਂ, ਬਾਹਰ ਹੀ ਤੇ, ਸੇਵਾ ਵਾਸਤੇ ਫੋਨ ਆਇਆ। ਸੀ ਪਰ ਜਾਇਆ ਨੀ ਗਿਆ, ਮੇਰੇ ਕੋਲ ਫੇਰ ਉਹਨਾਂ ਨੇ ਘਰ ਹੀ ਭੇਜ ਦਿੱਤਾ, ਸਬਜ਼ੀਆਂ ਵਗੈਰਾ
ਅੱਛਾ, ਸਬਜ਼ੀਆਂ।
ਹਾਂ, ਉਹ ਸਾਡੇ ਇੱਥੇ ਨਾ ਮਿੱਠਾ- ਖੱਟਾ ਕੱਦੂ ਬਣਾਂਦੇ ਆ, ਜਿਹੜਾ ਬਨਦਾ ਨਾ, ਉਹਨੂੰ ਕੀ ਬੋਲਦੇ ਆ ਮਿੱਠਾ ਕੱਦੂ ਬਣਦਾ ਹੈ, ਜਿਹੜਾ ਸੀਤਾਫਲ ਬੋਲਦਾ ਪਤਾ ਨੀ ਕੀ, ਬੋਲਦੇ ਆ
ੱਠ ਵੀ
ਹਾਂ, ਪੇਠਾ ਵੀ ਬੋਲਦੇ ਆ, ਹਾਂ। ਉਹ ਕਿੰਨੇ- ਕਿੰਨੇ ਵੱਡੇ ਪੰਜ ਪੰਜ-ਕਿੱਲੋ ਦੇ, ਸੱਤ-ਸੱਤ ਕਿੱਲੋ ਦਾ, ਵੀ ਇੱਕ ਉਹ ਜਦੋਂ, ਘਰ ਆਇਆ ਤੇ ਬੱਚੇ 'ਬੱਚੇ ਕਹਿੰਦੇ ਆ, ਕਿ ਮੰਮੀ ਤੇ, ਬਹੁਤ ਬਈ ਮੈਂ ਕਿਹਾ, ਚੁੱਕ ਕੇ ਵੇਖੋ ਜਰਾ ਇਹਨੂੰ, ਜਦੋਂ ਚੁੱਕਿਆ ਤੇ, ਕਮ ਸੇ ਕਮ ਛੇ-ਸੱਤ ਕਿੱਲੋ ਦਾ ਹੋਣਾ ਇੱਕ ਤੇ, ਉਹ ਤਾਂ ਸਾਡੇ ਕੋਲ ਕ ਤੇਆ ਵੀ, ਨਹੀਂ ਗਿਆ ਫੇਰ ਬੱਚਿਆਂ ਦੇ, ਪਾਪਾ ਨੂੰ ਕਿਹਾ ਕੇ ਚਲੋ ਤੁਸੀਂ ਥੋੜਾ ਜਾਣ ਸਾਨੂੰ
ਉਹਹਦਾ ਸ਼ਿਲਕਾ ਹਾਂ ਛਿਲਕਾ ਹੋਏਗਾ ਨਾ ਉਹਦਾ ਟ
ਪੀਸ ਕੱਟ ਦੋ ਬਈ ਵੱਡੇ ਵੱਡੇ ਬਾਕੀ ਅਸੀਂ ਆਪ ਆਪਣੇ ਆਪ ਛਿੱਲ ਲਾਂਗੇ ਟਿੰ ਕਰ ਲਾਂਗੇ
ਹਾਂ
ਫਿਰ ਵੱਡੇ ਵੱਡੇ ਪੀਸ ਅ ਕੱਟ ਦਿੱਤੇ ਕਿਉਂਕਿ ਉਹ ਘਰ ਘਰ ਹੀ ਦੇਣਾ ਪੈਣਾ ਸੀ ਏਡਾ ਵੱਡਾ ਦਾ ਮਤਲਬ ਕਿ ਦੋ ਚਾਰ ਲੇਡੀਜ਼ ਦਾ ਕੰਮ ਤੇ ਹੈਗਾ ਹੀ ਨਹੀਂ ਸੀ
ਹਾਂਜੀ ਆਹੋ ਇਹਨਾਂ ਨਾਲ ਘਰ ਵੀ ਲੇਡੀਜ਼ ਬੀਜੀਮ ਮੁਸ਼ਕਿਲ ਵੀ ਜਾਂਦਾ ਨਿਕਲਣਾ ਘਰੋਂ ਘਰ ਆਇਆ ਤਾਂ ਹੋਏਗਾ ਪਤਾ ਬਾਈ ਕਰਨਾ ਹੀ ਕਰਨਾ ਕਰਕੇ ਭੇਜਣਾ
ਉਈ ਨਾ ਹੋਰ ਬੱਚਿਆਂ ਨੂੰ ਇੱਕ ਗੇਮ ਜਿਹੀ ਲੱਭ ਗਈ ਕਿ ਇਹਦੀ ਕਟਿੰਗ ਹੋ ਗਈ ਹੁਣ ਅਸੀਂ ਇਹਨੂੰ ਵਵੂ ਔਦੀ ਛਿੱਲੜ ਵੀ ਜੇੜੀ ਹੁੰਦੀ ਦੀ ਨਾ ਔਵੀ ਬੜੀ ਹਾਰਡ ਸੀ ਕਿਓਂਕਿ ਜੈਦਾ ਈ ਪੱਕਿਆ ਹੋਇਆ ਸੀ ਨਾ ਓਹ।
ਛਿੱਲੜ ਹੋਏਗੀ ਨਾ ਬਰਾਊਨ ਜੀ ਹੋਣੀ ਏ ਨਾ ਬਰਾਊਨ ਜੀ ਹੁੰ
ਹਾਂ, ਬਰਾਉਨ ਬਰਾਊਨ ਜੀ ਹਂਜੀ ਜਿਵੇਂ ਲੱਕੜ ਟਾਈਪ ਈ ਹੋ ਗੀ ਦੀਸੀ ਔਦੀ ਛਿੱਲੜ ਵੀ।
ਹਨਾ ਹਾਂ, ਔ ਫਿਰ ਜ਼ਖ਼ਤ ਹੋ ਜਾਂਦੈ। ਹੂੰ, ਹਰਾ ਹਰਾ ਹੋਏ ਨਾ
ਹਾਂ, ਓਈ ਨਾ ਕਈ ਤੇ ਫਿਰ ਕਈ ਵਾਰੀ ਜਦੋਂ ਛੋਟੇ ਛੋਟੇ ਆੰਦੇ ਨਾ
ਆਂ, ਚੱਪਣ ਕੱਦੂ ਵੀ ਕੈੰਦੇ ਆ ਹਲਵਾ ਕੱਦੂ ਵੀ ਕੈੰਦੇ ਆ।
ਹਾਂ, ਹਲਵਾ ਕੱਦੂ ਵੀ ਕੈੰਦੇ ਆ ਓਹੀ ਨਾ ਮੈਨੂੰ ਨਾਮ ਨੀ ਆੰਦਾ ਪੈ ਸੀ ਪੈਲੇ। ਤੇ ਔ ਜੇੜੇ ਛੋਟੇ ਛੋਟੇ ਹੁੰਦੇ ਨਾ ਓਨਾਂ ਦੀ ਤੇ ਫਿਰ ਕਈ ਵਾਰ ਛਿੱਲੜ ਸਮੇਤ ਵੀ
ਆਹ, ਔ ਬੜੀ ਵਧੀਐ ਔ ਸਵਾਦ ਵੀ ਬੰਦਾ। ਹਾਂ, ਸਵਾਦ ਵੀ ਬੰਦਾ ਬੜਾ, ਹੂੰ ‌।
ਤੇ ਫਿਰ ਔ ਕਟਿੰਗ ਐੰਝ ਵੀ ਹੋ ਜਾਂਦੀ ਏ। ਪਰ ਔਦੀ ਛਿੱਲੜ ਸੀ ਬਿਲਕੁਲ ਜਿਵੇਂ ਲੱਕੜ ਵੱਕਣ ਹੋਈ ਦੀ ਸੀ ਮੋ ਮਤਲਬ ਕੈ ਲੋ ਕਿ ਬੜਾ ਮੋਟਾ ਮੋਟਾ ਸਾਨੂੰ ਕੱਟਣਾ ਪਿਆ ਏ ਓ ਲਾ ਕੇ ਕਿੰਨੀ ਮੋਟੀ ਛਿੱਲੜ ਲਾਣੀ ਪਈ ਏ ਔਦੀ।
ਹਾਂਜੀ ਹਾਂਜੀ ਚਲੋ ਸੇਵਾ ਹੋ ਗਈ ਤੁਹਾਡੇ ਕੋਲ ਹੋਰ ਕੀ ਚਾਹੀਦਾ।
ਹਾਂ, ਹੋਰ ਕੀ ਸਾਡੇ ਇੱਥੇ ਐੰਝ ਈ ਕਰਦੇ ਐ, ਕਿਉਂਕਿ ਸਾਡਾ ਸਿੰਘ ਸਭਾ ਗੁਰਦੁਾਰਾ ਨਾ ਕੋਈ ਵੱਡੀ ਕਮੇਟੀ ਵਾਲਾ ਗੁਰਦੁਆਰਾ ਨੀ ਨਾ ਹੈ। ਗਾ। ਸਾਡੀ ਅਪਣੀ ਕਲੋਨੀ ਦਾ ਈ ਗੁਰਦੁਆਰਾ ਦੁਆਰਾ ਆਏ। ਤੇ ਫੇਰ ਐਥੇ ਸੇਵਾ ਐਂਝ ਈ ਗਲੀ, ਗਲੀ ਵਾਲੇ ਕੈ ਲੋ ਅਪਣੇ ਮੱਲੇ ਵਾਲੇ ਸਾਰੇ ਮਿਲ ਕਈ ਐੰਝ ਈ ਕਰਦੇ ਆ।
ਹਾਂ, ਚਲੋ ਠੀਕ ਏ, ਵਧੀਆ ਐਵੀ ਵਧੀਆ। ਕੰਮ ਏ, ਹੋਰ ਕੀ ਚਾਈਦੈ, ਸੇਵਾ ਹੋਣੀ ਚਾਈਦੀ ਏ।
ਹਾਂ, ਔਈ ਨਾ ਵੱਡੇ ਸੈ਼ਰਾਂ ਚ ਤੇ ਹੋਰ ਗੱਲ ਹੁੰਦੀ ਏ ਨਾ। ਵੱਡੇ ਸੈ਼ਰਾਂ ਚ ਸੰਗਤ ਦੇ ਹਿਸਾਬ ਨਲ
ਹਾਂ, ਹਲਵਾਈ ਹਾਂਜੀ ਹਾਂ ਲਗਾਣੇ ਪੈਂਦੇ ਸਭ ਤਰ੍ਹਾਂ ਦੇ। ਆ ਔਨਾਂ ਨੇ ਸਭ ਤਰ੍ਹਾਂ ਦੇ ਬੰਦੇ ਰੱਖੇ ਹੁੰਦੇ ਸੀ। ਸੇਵਾਦਾਰ ਤੇ ਚਲੋ ਅਲੱਗ ਹੁੰਦੇ ਆ ਬਾਕੀ ਬੰਦਿਆਂ ਦੀ ਡਿਊਟੀਆਂ ਵੀ ਲਾਈ ਰੀ ਹੋੰਦੀ। ਵੀ ਔਨਾਂ ਨੇ, ਵਈ ਐ ਇਨੈ ਕਰਨੈ ਤਨਖਾਹ ਤੇ ਵੀ ਅਤੇ ਔਂਝ ਵੀ ਬਾਕੀ ਸੇਵਾ ਲਈ ਤੇ ਵਾਧੂ ਆ ਜਾਂਦੇ ਆ ਲੋਕ ਔਂਝ, ਹਾਂ
ਅ ਸਾਡੇ ਇੱਥੇ ਤੇ ਚਲੋ ਛੋਟਾ ਜਿਆ ਪ੍ਰੋਗਰਾਮ ਹੁੰਦੈ ਪਰ ਇਹ ਆ ਕਿ ਮ ਜ਼ਾ ਆਂਦੈ ਬੜਾ।
ਹਾਂ, ਰੌਣਕ ਹੁੰਦੀ ਏ ਬੜੀ, ਹਾਂ ਹਰ ਗੁਰਪੁਰਬ ਤੇ ਛੋਟੇ ਸ਼ਹਿਰਾਂ ਚ ਸਗੋਂ ਵਧੀਆ ਹੁੰਦੈ। ਹੂੰ। ਚਲੋ, ਠੀਕ ਐ। ਚੱਲਣੇ ਐ ਸਵੇਰੇ ਗੁਰਦੁਆਰੇ ਫਿਰ। ਹਾਂ, ਠੀਕ ਏ ਜੀ ਸਸ ਸ਼੍ਰੀ। ਹਾਂਜੀ, ਹਾਂਜੀ ਠੀਕ ਐ ਜੀ।
ਹਾਂਜੀ ਠੀਕ ਐ ਜੀ, ਔਕੇ ਜੀ।